ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਵੀਰ ਜੀ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
ਮੈਂ ਵਧੀਆ ਮੈਂ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਨੇ
ਵਧੀਆ ਜੀ ਵਧੀਆ ਤੁਸੀਂ ਤਾਂ ਯਾਦ ਹੀ ਨਹੀਂ ਕਰਦੇ ਕਿੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਨਾ ਤੁਸੀਂ ਆਉਂਦੇ ਹੋ ਮੈਂ ਕਿਹਾ ਚਲੋ ਤੁਹਾਨੂੰ ਫ਼ੋਨ ਲਾਵਾਂ ਕਾਫ਼ੀ ਟਾਈਮ ਹੋ ਗਿਆ ਅਸੀਂ ਮੈਨ ਕਰਦੀਆ ਉਹ ਮਤਲਬ ਮੈਂ ਕਿਹਾ ਚਲੋ ਪੁੱਛਾਂ ਹਾਲ ਚਾਲ ਵੀ ਠੀਕ ਨੇ ਘਰ ਪਰਿਵਾਰ ਸਭ ਵਧੀਆ
ਨਹੀਂ- ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਬਸ ਬਿਜ਼ੀ ਬੜੇ ਹੋਏ। ਤੇ ਸੀ ਅੱਜ- ਕੱਲ ਨਾ ਗਰਮੀ ਵੀ ਬੜੀ ਪੈ ਰਹੀ ਹੈ, ਕੀ ਕਰੀਏ।
ਹਾਂ, ਉਹੀ ਹਾਂਜੀ, ਤੇ ਗਰਮੀ ਬੜੀ ਪੈ ਰਹੀ ਜੀ, ਸਾਡੇ ਆਪ ਪੰਤਾਲੀ ਡਿਗਰੀ ਟੈਂਪਰੇਚਰ ਹੋਇਆ ਪਿਆ ਸਾਡੇ ਪੰਜਾਬ 'ਚ ਤੇਅਸੀਂ ਹੁਣ ਨਵਾਂ ਏਸੀ ਲਗਵਾਇਆ ਜੇ, ਅਤੇ ਆਪਣਾ ਮੈਂ ਮੇਰਾ ਤਾਂ ਗੁਜ਼ਾਰਾ ਹੀ ਨਹੀਂ ਹੈ ਬਿਨਾਂ ਏਸੀ ਤੋਂ।
ਸਹੀ ਗੱਲ ਹੈ, ਦੱਸੋ। ਘਰ ਅਗਰ ਕਿਸੇ ਨੇ ਪੈਕਟ ਵੀ ਰੱਖ ਛ ਕੀ ਰੱਖਿਆ ਹੋਇਆ ਕੁੱਤਾ ਵੀ, ਉਹ ਉਹ ਵੀ ਨਹੀਂ ਰਹਿੰਦਾ ਜੇ, ਅੱਜ-ਕੱਲ ਬਿਨਾਂ ਏਸੀ ਦੇ ਤਾ ਇਨਸਾਨਾਂ ਤੇ ਬੰਦਿਆਂ ਦੀ
ਹਾਂ, ਸਹੀ ਗੱਲ ਏ।
ਗਰਮੀ ਇਨੀ ਪੈ ਰਹੀ ਕੀ ਕਰੇ ਬੰਦਾ।
ਅੱਛਾ -ਅੱਛਾ ਜੀ। ਕੀ ਨਾਮ ਮਿਲਦਾ ਹੋਰ ਅਸੀਂ ਆਲੂ ਦੀ ਸਬਜ਼ੀ। ਅੱਛਾ- ਅੱਛਾ ਜੀ ਆ ਆਲੂ ਦੀ ਸਬਜ਼ੀ ਬਣਾਈਏ।
ਹਾਂ, ਅਸੀਂ ਕੜੀ ਚੋਲ ਬਣਾਏ ਸੀ, ਤੇ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਮੈਂ ਪੁੱਛਾਂ ਜੇ ਤੁਸੀਂ ਸਾਡੇ ਵਾਲੇ ਪਾਸੇ ਆਏ ਦਿਓ ਤੇ ਜ਼ਰੂਰ ਤੁਸੀਂ ਆਓ, ਦੁਪਹਿਰ ਲੰਚ ਐਥੇ ਈ ਕਰੋ।
ਨਹੀਂ -ਨਹੀਂ ਮੈਂ ਚੱਕਰ ਲਾਵਾਂਗੀ ਕੜੀ ਚੌਲ ਤਾਂ ਮੇਰੇ ਫੇਵਰੇਟ ਹੈਗੇ ਨੇ, ਮੈਨੂੰ ਬੜੇ ਪਸੰਦ ਨੇ ਸੱਚੀ ਤੁਸੀਂ ਤਾਂ ਸਵਾਦ ਹੀ ਬੜੇ ਬਣਾਂ ਅਤੇ, ਉਹ ਇੱਕ ਵਾਰੀ ਖਾਧੇ ਸੀ। ਮੈਂ, ਪਹਿਲੇ ਆਈ ਸੀ। ਨਾ, ਹੁਣ ਮੈਨੂੰ ਯਾਦ ਆ ਗਈ ਉਹ ਦਿਨਾਂ ਦੀ।
ਤੇ, ਕਾਫੀ ਟਾਈਮ ਪੁਰਾਣੀ ਗੱਲ ਹੈ, ਤੁਸੀਂ ਕਿੰਨੇ ਸਾਲ ਪਹਿਲੇ ਆਏ ਸੀ, ਹੁਣ ਤੁਸੀਂ ਆਪਣੇ ਕਾਰ- ਕਾਰੋਬਾਰਾਂ 'ਚ ਕੰਮ ਕਾਰਾਂ 'ਚ ਰੁੱਝੇ ਹੋਏ ਹੋ। ਹੋਰ ਭਾਜੀ ਠੀਕ ਨੇ?
ਾਂਜੀ -ਹਾਂਜੀ ਜੀ, ਉਹ ਵੀ ਠੀਕ ਨੇ ਹੋਰ ਸੁਣਾਓ? ਤੁਹਾਡੇ ਬੱਚੇ ਵਗੈਰਾ ਸਭ
ਹਾਂ- ਹਾਂ ਸਾਰੇ ਬੱਚਚੇ ਠੀਕ ਐ, ਤੁਹਾਨੂੰ ਪਤਾ ਸਮਰ ਵੇਕੇਸ਼ਨ ਪਈਆਂ ਦੀਆਂ ਨੇ ਨਾਨੀ ਘਰ ਗਏ ਦੇ ਜੇ ਰਹਿਣ, ਤਾਹੀ ਮੈਂ ਅੱਜ ਮੇਰੀ ਸਿਸਟਰ ਵੀ ਆਈ ਦੀ ਸੀ ਪੰਜਾਬ ਤੋਂ, ਉਹਨੇ ਕੜੀ ਬਣਾਈ ਸੀ ਫੇਰ ਉਹ ਮੈਨੂੰ ਕਹਿੰਦੀ ਕਿ ਉਹਲੀ ਦੀਦੀ ਨੂੰ ਫੋਨ ਕਰ ਜਿਹੜੇ ਤੇਰੇ ਹੈਗੇ ਨੇ, ਫ਼ਿਰ ਮੈਨੂੰ ਪਹਿਲਾਂ ਤਾਂ ਮੈਨੂੰ ਸਮਝ ਨਾ ਆਈ ਕਿਹੜੀ ਦੀਦੀ ਕਹਿ ਰਹੇ ਨੇ ਫਿਰ ਮੈਨੂੰ ਬਾਅਦ 'ਚ ਚੇਤਾ ਆਇਆ ਕਹਿੰਦੇ ਉਹ ਦੀਦੀ ਉਹ ਜਿਹੜੇ ਹੈਗੇ ਨੇ ਨਾ, ਪਿੱਛੇ ਜਿਹ ਆਏ ਸੀ ਫਿਰ, ਮੈਨੂੰ ਤੁਹਾਡਾ ਯਾਦ ਆ ਗਿਆ ਫਿਰ ਮੈਂ ਕਿਹਾ ਅੱਛਾ ਉਹ ਭੈਣਜੀ ਕਹਿੰਦੇ, ਹਾਂਜੀ। ਫਿਰ ਮੈਂ, ਕੱਲਾ ਉਹਨਾਂ ਨੂੰ ਫੋਨ ਲਾ ਲੈਂਨਾ ਵਾਂ ਉਹ ਆ ਜਾਣਗੇ ਫੇਰ ਕੀ ਹੋਇਆ।
ਹਾਂਜੀ-ਹਾਂਜੀ ਤੁਸੀਂ ਤਾਂ ਸਗੋਂ ਬੜਾ ਚੰਗਾ ਕੀਤਾ ਮੈਨੂੰ ਯਾਦ ਕਰਕੇ, ਮੈਨੂੰ ਤਾਂ ਉਹ ਪੁਰਾਣੇ ਦਿਨ ਯਾਦ ਆ ਗਏ ਹੁਣ ਤਾਂ ਮੈਂ ਜ਼ਰੂਰ ਚੱ
ਹਾਂਜੀ। ਬਿਲਕੁਲ ਜੀ। ਬਿਲਕੁਲ ਕੁੱਲ ਹੋਰ ਸੁਣਾਓ? ਘਰ-ਪਰਿਵਾਰ ਸਭ ਵਧੀਆ?
ਹਾਂਜੀ ਜੀ। ਹਾਂਜੀ। ਸਭ ਵਧੀਆ- ਸਭ ਵਧੀਆ ਇਹ ਬਸ ਇੱਕ ਛੋਟੇ, ਹਾਂਜੀ- ਹਾਂਜੀ ਮੈਂ ਕਹਿ ਰਹੀ ਸੀ ਇਹ ਛੋਟੇ ਮੁੰਡੇ ਨੇ ਮੇਰੇ ਬੜਾ ਤੰਗ ਕੀਤਾ, ਦਾ ਦੱਸੋ ਬੱਚੇ ਅੱਜ-ਕੱਲ ਗਰਮੀ ਚ ਟਿਕਦੇ ਨੀ ਉੱਤੋਂ ਗਰਮੀ ਦੀਆ ਛੁੱਟੀਆਂ ਪਾ ਦਿੱਤੀਆਂ ਨੇ, ਇਹਨਾਂ ਨੇ
ਹਾਂ।
ਕਦੇ ਉੱਥੇ ਫਿਰਦੇ ਰਹਿੰਦੇ ਨੇ, ਇਹਨਾਂ ਨੂੰ ਸਾਂਭਣਾ ਹੀ ਬੜਾ ਔਖਾ ਔਖਾ ਵੇ, ਦੱਸੋ ਜੀ ਐ ਸਕੂਲ ਜਾਂਦੇ ਸੀ,
ਜੇ ਸਗੋ ਨਾ, ਹਾਂ ਮੈਂ ਕਿਹਾ ਮੇ ਏ, ਨਾ ਬਸਟ ਰ ਜਿਹੜੇ ਆਏ ਨਾ ਉਹਦੇ ਵੀ ਬੱਚੇ ਛੋਟੇ ਨੇ, ਤੇ ਉਹ ਮੈਨੂੰ ਕਹਿੰਦੇ ਸੀ, ਵੀ ਮਾਮੂ ਵੋਟਰ ਪਾਰਕ ਜਾਨਾ, ਵੋਟਰ ਪਾਰਕ ਜਾਣਾ ਤੇ ਹੁਣ ਮੈਂ ਸੋਚਦਾ ਸੀ, ਮੈਂ ਕਿਹਾ ਚਲੋ ਬਾਕੀ ਸਭ ਤੇ ਦੇਖੋ ਜਿੰਨੇ ਵੀ ਮੇਰੇ ਨੌਨ ਰਿਲੇਟਿਵਸ ਨੇ ਨਾ ਸਭ ਗਏ ਦੇ ਆਪਣੇ ਪੰਜਾਬ ਆਪ ਨਾਨਕੇ ਆ ਨਾ ਤੇ ਮੈਨੂੰ ਸੀਗਾ, ਕਿ ਚਲੋ ਤੁਸੀਂ ਤਾਂ ਇੱਥੇ ਈ ਹੈਗੇ ਹੋ ਜਾਂ ਤੁਸੀਂ ਆਏ ਦੇ ਹੋਣੇ ਹੋ ਤੇ ਮੈਂ ਕਿਹਾ ਚ ਥੋਨੂੰ ਪੁੱਛਾ ਕੀ ਤੁਸੀਂ ਜਾਨੇ ਔ ਵਾਟਰ ਪਾਰਕ ਸਾਡੇ ਏਥੇ ਹੈਗਾ ਵਾ ਇੱਕ ਤੇ ਆਪਣਾ ਮੈਂ ਕਿਹਾ ਚਲੋ ਦੇਖ ਲੈਂਦੇ ਆ ਤੁਹਾਨੂੰ ਪੁੱਛਦੇ ਆ ਜਾਣਾ ਆ ਤੁਸੀਂ
ਹਾਂਜੀ-ਹਾਂਜੀ ਜੀ, ਜ਼ਰੂਰ ਮੇਰੇ ਤੋਂ ਸਗੋਂ ਮੁੰਡੇ ਨੇ ਬੜਾ ਦੁਖੀ ਕੀਤਾ ਦਾ ਮੰਮੀ ਕਿੱਥੇ ਘੁੰਮਾਣ ਲੈ ਕੇ ਜਾਓ ਛੁੱਟੀਆਂ 'ਚ ਇਹਨਾਂ ਨੂੰ ਇਕ ਘਰ ਤਾਂ ਟਿਕਦੇ ਨਹੀਂ ਫਿਰ ਮੈਂ ਕਿਹਾ ਚਲੋ ਮੈਂ ਵੇਖਦੀ ਹੁਣ ਤਾਂ ਅਸੀਂ ਚੱਲੇ ਹਾਂ ਸਗੋਂ ਆਪਣਾ ਸਾਥ ਬਣਾ ਕੇ ਸਾਰੇ ਇਕੱਠੇ ਚੱਲਦੇ ਹਾਂ।
ਸਹੀ ਗੱਲ ਏ ਬੜੀ ਵਾ ਵਧੀਆ ਗੱਲ ਕੀਤੀ ਜੇ ਤੁਸੀਂ ਏ ਤੇ ਹੋਰ, ਮੈਂ ਸੁਣਿਆ ਤੁਸੀਂ ਆਪਣਾ ਉਹਦਾ ਬੁਟੀਕ ਦਾ ਕੰਮ ਸ਼ੁਰੂ ਕੀਤਾ ਐ?
ਹਾਂਜੀ-ਹਾਂਜੀ, ਜੀ ਨਵਾਂ ਬਿਊਟੀਕ ਮੈਂ ਕੰਮ ਸਿੱਖਿਆ ਸੀ ਤੇ ਮੈਂ ਕਿਹਾ ਚਲੋ ਕੰਮ ਹੀ ਸ਼ੁਰੂ ਕਰਾਂ ਸਗੋਂ ਮੈਂ ਤੁਹਾਨੂੰ ਵੀ ਦੱਸਣਾ ਸੀ ਭਰਜਾਈ ਨੂੰ ਕਹਿਣਾ ਆਏਗੀ ਕਿਸੀ ਦਿਨ ਮੇਰੇ ਕੋਲ ਸਾਰਾ ਆਪਣੇ ਕੋਲ ਸਾਰੀ ਫੈਸੀਲਿਟੀਜ਼ ਵਗੈਰਾ ਸਾਰੀ ਸੁਵਿਧਾਵਾਂ ਅਵੇਲੇਬਲ ਨੇ, ਤੇ, ਜੋ ਤੁਸੀਂ ਸਗੋਂ ਮੈਂ, ਅੱਜ ਕੱਲ੍ਹ ਡਿਸਕਾਊਂਟ ਵੀ ਬੜੇ ਲਾਏ ਨੇ
ਕੋਈ ਨੀ ਲੈ ਫਿਰ ਉਹਦੇ ਚ ਕੀ ਗੱਲ ਹੈ ਤੁਹਾਡੇ ਕੋਲ ਲੈਲਾਂਗੇ ਮੈਂ ਤਾਂ ਮੰਮੀ ਦੇ ਸੂਟ ਸਵਾਣੇ ਸੀ ਉਹਨੂੰ ਭੇਜ ਦਾਂਗੇ।
ਹਾਂਜੀ ਜੀ ਹਾਂਜੀ ਜੀ,
ਹਾਂਜੀ ਹੋਰ ਸੁਣਾਓ ਕਿੱਦਾਂ ਸਭ?
ਸਭ ਵਧੀਆ ਬਸ ਪਿਛਲੀ ਗਲੀ ਚ ਕਰਕੇ ਹੈਗਾ ਦੀ ਤੁਹਾਨੂੰ ਤਾਂ ਪਤਾ ਹੀ ਹੋਣਾ।
ਹਾਂਜੀ-ਹਾਂਜੀ, ਤੁਹਾਡਾ ਘਰ ਤਾਂ ਮੈਨੂੰ ਪਤਾ ਆ। ਦਿ ਪਹਿਲਾਂ ਤੁਹਾਡੀ ਮੰਮੀ ਮਿਲੇ ਸੀ ਮੇਰੇ ਬਾਜ਼ਾਰ 'ਚ ਤਾਂ ਫਿਰ ਮੈਂ ਉਹਨਾਂ ਨੂੰ ਛੱਡ ਕੇ ਆਈ ਸੀ ਤੁਹਾਡੇ ਘਰ ਸ਼ਾਇਦ ਦਵਾਈ ਲੈਣ ਆਈ ਦੀ ਸੀ ਤੁਹਾਡੀ ਤਾਂ ਉਦੋਂ ਮੈਨੂੰ ਤੁਹਾਡਾ ਘਰ ਪਤਾ ਹੀ ਆ ਕਿਹੜੇ ਪਾਸੇ ਆ ਕੋਈ ਨਾ ਛੋੜ ਆਉਗਾ ਆ ਜਾਊਗਾ ਆਪਣੀ ਭੈਣ ਨੂੰ ਲੈ ਕੇ ਫਿਰ ਇਦਾਂ ਕਰੋ ਮੈਂ ਸ਼ਾਮ ਨੂੰ ਮੈਂ ਹੀ ਆਜੁ ਆਪਣਾ ਸੂਟ ਵੀ ਦੇਦੂਗੀ ਤੁਹਾਨੂੰ ਸੀਨ ਨਾਲੇ ਕੜੀ ਚੌਲ ਲੈਉਗਾ ਤੁਹਾਡੇ ਲਈ
ਤੇ ਸਗੋਂ ਬੱਚਿਆਂ ਨਾਲ ਵਾਟਰ ਪਾਰਕ ਵੀ ਚੱਲਣੇ ਆ ਅਸੀਂ,
ਹਾਂ ਮੈਂ ਸੋਚ ਰਿਹਾ ਜਾਂ ਤੇ ਫਿਰ ਏਦਾਂ ਕਰਦੇ ਹਾਂ ਵਾਟਰ ਪਾਰਕ ਚੱਲਦੇ ਆ ਤੇ ਆਪਣਾ ਕੀ ਕਹਿੰਦੇ ਆ ਸ਼ਾਮ ਨੂੰ ਬਟ ਸ਼ਾਮ ਨੂੰ ਨਾ ਜਾਣ ਦਾ ਫਾਇਦਾ। ਦਾ ਨੀ, ਉਹ ਘੰਟਿਆਂ ਦਾ ਹਿਸਾਬ ਨਹੀਂ ਹੁੰਦਾ ਉਥੇ ਇਕ ਟਿਕਟ ਹੁੰਦੀ ਇੱਕ ਦਿਨ ਦੀ ਤੁਸੀਂ ਜਿੰਨਾ ਮਰਜ਼ਜੀ ਦੇਰ ਖੇਡੋ ਹਨਾ ਮੰਨਓ ਅੱਠ ਸੌ ਜਾਂ ਨੌ ਮੇਰੇ ਖਿਆਲ ਨਾਲ ਸੀ ਬੱਚਿਆਂ ਦੀ ਕਿਟਸ ਦੀ ਤੇ ਆਪਣਾ ਵੱਡਿਆਂ ਦੀ ਟਿਕਟ ਸੀ ਬਾਰਾਂ ਸੌ ਰੁਪਏ ਉਹਦੇ ਵਿੱਚ ਸਾਰਾ ਦੇਣ ਆ ਬਟ ਉਹਦੇ ਵਿੱਚ ਮੀਲ ਇੰਕਲੂਡ ਨਹੀਂ ਆ ਮਤਲਬ ਖਾਣਾ ਪੀਣਾ ਕੋਈ ਵੀ ਇੰਕਲੂਡ ਨਹੀਂ ਸੀ। ਤੇ ਫਿਰ ਆਪਾਂ ਐ, ਕਰਨੇ ਆ ਬੁੱਧਵਾਰ ਚੱਲਦੇ ਹਾਂ ਹਨਾ ਬੁੱਧ ਸਵੇਰੇ ਆਪਣਾ ਘਰੋਂ ਪੂੜੀਆਂ ਛੋਲੇ ਬਣਾ ਲਵਾਂਗੇ ਨਾ ਤੁਸੀਂ ਪਾਸਤਾ ਬਣਾ ਲਿਓ ਇੱਕ ਸਾਡੀ ਫੈਮਿਲੀ ਹੋਜੂਗੀ ਇੱਕ ਸਾਡੀ ਹੋਜੂਗੀ ਮੇਰੇ ਸਿਸਟਰ ਹੋ ਹੋ ਜਾਣਗੇ ਸਾਰੇ ਤੇ ਆਪਣਾ ਆਪਾਂ ਚੱਲਾ ਕਰਾਂਗੇ ਹਨਾ ਛੋਟੀ ਮ
ਹਾਂਜੀ-ਹਾਂਜੀ-ਹਾਂਜੀ, ਜੇ ਅਸੀਂ ਬੁੱਧਵਾਰ ਹੀ ਚੱਲਣਾ ਤਾਂ ਸਗੋਂ ਬੜੀ ਵਧੀਆ ਗੱਲ ਹੈ ਮੇਰਾ ਮੁੰਡਾ ਵੀ ਖੁਸ਼ ਹੋ ਜਾਵੇਗਾ।
ਹਾਂ ਫਿਰ ਇੱਕ ਕੰਮ ਕਰਨੇ ਆ ਬੁ ਦੁਵਾਰ ਤੇ ਆਪਾਂ ਚੱਲਦੇ ਹਾਂ ਤੇ ਮੈਂ ਫੇਰ ਸ਼ਾਮ ਨੂੰ ਆਣ ਤੁਹਾਡੇ ਘਰੇ ਚੱਕਰ ਲਾਣ ਇਹ ਮੇਰੀ ਭੈਣ ਸੂਟ ਲਿਆਈ ਪੰਜਾਬ ਤੋਂ ਬਹੁਤ ਸੋਹਣੇ ਸੂਟ ਆ ਬਹੁਤ ਸੋਹਣੇ ਇਹ ਕਹਿੰਦੀ ਸੀ ਮੈਨੂੰ ਕੋਈ ਅੱਛਾ ਜਾ ਬੁਟੀਕ ਦੱਸ ਜਿਹੜਾ ਵਧੀਆ ਸੂਟ ਸੀਗਾ ਹੁਣ ਮੈਨੂੰ ਤੁਸੀਂ ਚੇਤੇ ਤੁਹਾਡਾ ਚੇਤਾ ਆਇਆ। ਬਹੁਤ ਸੋਹਣਾ ਤੁਸੀਂ ਕਹਿੰਦੇ ਹੋ ਆਪਣਾ ਕੰਮ ਖੋਲ੍ਹਿਆ ਹੈ ਨਾ ਤੇ ਹੁਣ ਇੱਕ ਕੰਮ ਕਰਦੇ ਆ ਤੁਸੀਂ ਆਹ ਦੱਸੋ ਆਪਾਂ ਲਾਈਨਿੰਗ ਵਗੈਰਾ ਸਭ ਲੈ ਕੇ ਆਈਏ ਜਾਂ ਤੁਸੀਂ ਆਪਣੇ ਕੋਲੋਂ ਲਾ ਲਓਗੇ।
ਨਹੀਂ-ਨਹੀਂ ਜੀ ਮੈਂ ਆਪਣੇ ਕੋਲੋਂ ਲਾ ਲਾਂਗੀ ਤੁਸੀਂ ਬਸ ਸੂਟ ਵਿਖਾਓ ਮੈਨੂੰ ਮੈਂ ਤਾਂ ਸਗੋਂ ਨਵੇਂ ਨਵੇਂ ਡਿਜ਼ਾਇਨ ਵੀ ਵਿਖਾਨੀ ਹਾਂ ਤੁਹਾਨੂੰ ਨਾਲ ਹੀ ਉਵੇਂ ਚ ਸੀ ਕੇ ਦੇਵਾਂਗੀ ਵਧੀਆ ਸੂਟ ਸਖਤ ਵਾਂ
ਲੈ ਫਿਰ ਲੈ ਫੇਰ ਕੀ ਹੋਇਆ ਮੈਂ ਤਾਂ ਇਹ ਕੰਮ ਕਰਦਾ ਮੈਂ ਲੈ ਹੁਣੇ ਇਹਨੂੰ ਗੱਲ ਕਰਦਾ। ਭੈਣ ਨੂੰ ਕਿ ਸ਼ਾਮ ਨੂੰ ਜਾਣਾ ਆ ਆਪਾਂ ਹੈ। ਤੁਹਾਡਾ ਉਹੀ ਏਰੀਆ ਨਾ ਆਪਣਾ ਜਿਹੜਾ ਉੱਥੇ ਪੈਂਦਾ ਆ ਗੋਪਾਲ ਮੋਚਨ ਵਾਲੀ ਸਾਈਡ
ਹਾਂਜੀ ਹਾਂਜੀ ਜੀ ਉਹੀ ਹੋਈ ਦੀ ਹੈ ਹਾਂਜੀ ਹਾਂਜੀ ਹਾਂਜੀ ਬਸ ਉਹਦੇ ਨਾਲ ਹਾਂਜੀ ਨਾਲ ਹੀ ਪਿਛਲੀ ਵਾਲੀ ਗਲੀ ਤੇ ਤੁਹਾਨੂੰ ਪਤਾ ਹੈ
ਹਾਂ ਹਾਂ ਮੈਨੂੰ ਪਤਾ ਆ ਉਹ ਜਿੱਥੇ ਮਾੜੀ ਜੀ ਨਹਿਰ ਨਿਕਲਦੀ ਆ ਪਿੱਛੋਂ ਦੀ ਹਨਾ
ਹਾਂਜੀ ਹਾਂਜੀ
ਹਾਂਜੀ ਹਾਂਜੀ ਹੋਰ ਸੁਣਾਓ। ਤੁਸੀਂ ਲਾ ਲੋੋ ਚੱਕਰ ਜੇ ਮੈਂ ਮੇਰਾ ਚੱਕਰ ਨਾ ਨਾ ਲੱਗਿਆ ਸ਼ਾਮ ਨੂੰ ਤੁਸੀ ਆ
ਚਲੋ ਠੀਕ ਹੈ ਮੈਂ ਕਹਿੰਦੀ ਹਾਂ ਮੁੰਡੇ ਆਪਣੇ ਨੂੰ ਖੁਸ਼ ਹੋ ਜਾਏਗਾ ਸਗੋਂ ਮਾਮੂ ਘਰ ਜਾਣਾ। ਤੇ ਤਾਂ ਤੁਹਾਡੀ ਤਾਂ ਪਹਿਚਾਣ ਵੀ ਹੈ। ਸਗੋਂ
ਹਾਂ ਤੇ ਹੈਗਾ ਹੀ ਹੈ ਦੇਖਲੋ ਨੀ ਤਾਂ ਦੇਖਦਾ ਮੈਂ ਹੀ ਆ ਜਾਂਦਾ। ਸ਼ਾਮ ਨੂੰ ਬਾਕੀ ਮੈਂ ਜਿਵੇਂ ਵੀ ਹੋ ਤੁਹਾਨੂੰ ਦੱਸ ਦਾਂਗਾ।
ਠੀਕ
ਤੇ ਵੈਸੇ ਤੁਸੀਂ ਪੇਕੇ ਨਹੀਂ ਗਏ ਹਾਂ ਕੋਈ ਗੱਲ ਨੀ ਤੁਸੀਂ ਗਏ ਨੀ ਪੇਕੇ ਆਪਣਾ ਰਹਿਣ ਛੁੱਟੀਆਂ ਚ
ਕਿੱਥੇ ਜਾਣਾ ਜੇ ਦੱਸਦੀ ਤਾਂ ਪਾਈਆਂ ਗਰਮੀਆਂ ਇਨੀਆਂ ਨੇ ਅੱਗੋਂ ਮੇਰੀ ਭਰਜਾਏ ਨਾ ਆਪਣੇ ਪੇਕੇ ਚਲੀ ਗਈ ਬੱਚਿਆਂ ਨੂੰ ਲੈ ਕੇ ਬੱਚੇ ਤੰਗ ਬੜੇ ਕਰਦੇ ਨੇ ਘਰ ਟਿੱਕਦੇ ਨੀ ਹੈਗੇ।
ਜਦੋਂ ਸਾਰੇ ਬੱਚੇ ਇਕੱਠੇ ਹੋ ਜਾਣ ਨਾ ਤੇ ਬੜਾ ਤੰਗ ਕਰਦੇ ਨੇ
ਉਹ ਤਾਂ ਹੈ ਹੀ ਸਗੋਂ ਹੋਰ ਗਰਮੀਆਂ ਚ ਦੇ ਨ ਨਾਲੇ ਉੱਥੇ ਜਾ ਕੇ ਵੀ ਇਹਨਾਂ ਨੇ ਖਾ ਪੀ ਪਾਣੀ ਉਹ ਆਪਣੀ ਪਿੱਕੇ ਚਲੀ ਗਈ ਭਰਜਾਈ ਮੇਰੀ ਫੇਰ ਮੈਂ ਕਿਹਾ ਚਲੋ ਇਹ ਕਹਿੰਦਾ ਮੁੰਡਾ ਮੇਰਾ
ਸੁਣਿਆ ਹੀ ਤੁਹਾਡੀ ਮੰਮੀ ਵੀ ਪੰਜਾਬ ਗਏ ਆ। ਗੁਰੂਦੁਆਰਾ ਸਾਹਿਬ ਗਏ ਆ। ਪੰਜਾਬ
ਹਾਂਜੀ ਜੀ ਹਾਂਜੀ ਉਹ ਦਰਬਾਰ ਸਾਹਿਬ
ਅੱਛਾ ਅੱਛਾ ਦਰਬਾਰ ਸਾਹਿਬ ਚ ਤੁਸੀਂ ਵੀ ਉਹ ਆਉਂਦੇ।
ਨਹੀਂ ਨਹੀਂ ਮੈਂ ਤਾਂ ਬੱਚਾ ਛੋਟਾ ਨਾ ਮੇਰਾ ਉਓਦ ਕਰਕੇ ਫੇਰ ਮੈਂ ਗਈ ਨੀ।
ਅੱਛਾ ਅੱਛਾ ਹਾਂ ਇਹ ਵੀ ਗੱਲ ਆ ਸਾਰਾ ਕੁਛ ਠ
ਸਾਰਾ ਚੱਕਰ ਤਾਂ ਬੱਚਿਆਂ ਦਾ ਹੀ ਪੈਂਦਾ ਜੀ ਕੀ ਕਰੀਏ।
ਹਮ
ਹੈਲੋ
ਹੈਲੋ ਤੁਸੀਂ ਆਪਣੇਖਦੇੂ
ਹੈਲੋ
ਤ ਆਪਣੇ ਸੂਟ
ਵੀਰ ਜੀ ਤੁਹਾਡੇ ਤੁਹਾਡੀ ਆਵਾਜ਼ ਬੜੀ ਕੱਟ ਕੱਟ ਕੇ ਆ ਰਹੀ ਕਿੱਥੇ ਹੋ ਤੁਸੀਂ ਨੈਟਵਰਕ ਦਾ ਲੱਗਦਾ ਇਸ਼ੂ ਹੋ ਰਿਹਾ ਕੁਛ
ਮੈਂ ਕਿਹਾ ਤੁਸੀਂ ਆਪਣੇ ਬੁਟੀਕ 'ਤੇ ਹੀ ਸੂਟ ਪਾਉਂਦੇ ਹੋ ਜਾਂ ਰੈਡੀਮੇਡ ਪਾਉਂਦੇ ਹੋ ਹੈਲੋ ਹਾਂਜੀ ਹਾਂਜੀ ਤੁਸੀਂ ਆਪਦੇ ਬੁਟੀਕ ਦੇ ਸੂਟ ਪਾਉਦੇ ਹੋ ਜਾਂ ਰੇਡੀਮੇਡ ਸੂਟ ਪਾਉਂਦੇ ਹੋ
ਹੈਲੋ
ਹਾਂਜੀ ਆਵਾਜ਼
ਹਾਂਜੀ ਵੀਰ ਜੀ ਮੈਂ ਕਹਿ ਰਹੀ ਸੀ ਨੈਟਵਰਕ ਦਾ ਕੋਈ ਇਸ਼ੂ ਹੋ ਰਿਹਾ ਬੜੀ ਕੱਟ ਕੱਟ ਕੇ ਆ ਰਹੀ ਆਵਾਜ਼
ਬਸ ਉਹ ਥੋੜਾ ਜ ਤੁਹਾਨੂੰ ਲੱਗਦਾ ਨਾ ਨ ਨੈਟਵਰਕ ਇਸ਼ੂ ਹੋਣਾ ਆ ਮੈਂ ਪੁੱਛਣਾ ਸੀ ਤੁਸੀਂ ਆਪਣਾ ਸੂਟ ਜਿਹੜੇ ਹੈਗੇ ਆ ਆਪਣੀ ਬੁਟੀਕ ਦੇ ਹੀ ਪਾਉਂਦੇ ਹੋ ਜਾਂ ਰੈਡੀਮੇਡ ਪਾਉਂਦੇ ਹੋ
ਨਹੀਂ ਨਹੀਂ ਜੀ ਮੈਂ ਤਾਂ ਹੁਣ ਆਪਣੀ ਬੁਟੀਕ ਤੇ ਹੀ ਸੀ ਲੈਂਦੀ ਹਾਂ ਸੂਟ ਸਗੋਂ ਪ੍ਰੈਕਟਿਸ ਵੀ ਹੋ ਜਾਂਦੀ ਜੇ ਨਾਲ
ਅੱਛਾ ਅੱਛਾ ਆਹ ਗੱਲ ਰੀ ਬਹੁਤ ਵਧੀਆ ਨਾਲ ਨਾਲ ਆਪਣਾ ਕੰਮ ਵੀ ਹੋ ਜਾਣ ਅਤੇ ਨਾਲ ਨਾਲ ਪ੍ਰੈਕਟ ਪ੍ਰੇਕਟਿਸ ਹੋ ਜਾਂਦੀ
ਤੇ ਹੋਰ ਨਾਲੇ ਪਾ ਕੇ ਜਾਓ ਬਾਹਰ ਜਨਾਨੀਆਂ ਪੁੱਛਦੀਆਂ ਕਿੱਥੋਂ ਲਿਆਇਓ ਤੁਸੀਂ ਮੈਂ ਕਿਹਾ ਲੈ ਕਿਹੜੀ ਗੱਲ ਕਰਤੀ ਏ ਤੇ ਆਪਣੀ ਵੀ ਬੁਟੀਕ ਦੇ ਮੇਰੇ ਤੁਸੀਂ ਸਗੋਂ ਤੁਸੀਂ ਵੀ ਸਵਾਓ ਮੇਰੇ ਕੋਲ
ਸੂਟ ਰੱਖੇ ਆ ਜਾਂ ਆਪਣਾਨ ਦਾ ਹੀ ਕੰ ਆ
ਨਹੀਂ ਨਹੀਂ ਮੈਂ ਸੂਟ ਵੀ ਰੱਖੇ ਨੇ ਤੁਸੀਂ ਸਗੋਂ ਤਾਂ ਹੀ ਤਾਂ ਮੈਂ ਤੁਹਾਨੂੰ ਬੁਲਾਉਂਦੀ ਪਈ ਆ ਸ਼ਾਮੀ ਤੁਸੀਂ ਆਓ ਤਾਂ ਸਹੀ ਮੈਂ ਤੁਹਾਨੂੰ ਵਿਖਾਵਾਂਗੀ ਐੰਨੇ ਮੈਂ ਸੂਟ ਲਿਆ ਆਈ ਆ ਜਲੰਧਰ ਤੋਂ ਪੰਜਾਬ ਤੋਂ ਬੜੇ ਸੋਹਣੇ ਸੋਹਣੇ ਸੂਟ ਨੇ ਇਨੀ ਵਰਾਇਟੀ ਆਈ ਦੀ ਸੂਟਾਂ ਦੀ
ਅੱਛਾ ਅੱਛਾ ਲੈ ਫਿਰ ਤਾਂ ਮੈਂ ਕਹਿੰਦਾ ਆ ਇਹਨੂੰ ਕਿ ਅੱਜ ਚੱਲਦੇ ਹਾਂ ਸ਼ਾਮ ਨੂੰ ਬਣਾ ਲੈਂਦੇ ਹਾਂ ਤੁਹਾ ਸਲਾਹ ਨਾਲੇ ਸੂਟ ਮੇਰੀ ਤਾਂ ਇਹ ਪਿੰਣ ਦਾ ਬਹੁਤ ਵਧੀਆ ਹਿਸਾਬ ਆ ਇਹਨੂੰ ਕੋਈ ਚੀਜ਼ ਪਸੰਦ ਆਉਂਦੀ ਨਾ ਰੇਟ ਨਹੀਂ ਦੇਖਦੀ ਹੈਗੀ ਬਸ ਇਹਨੂੰ ਚੁੱਕਣ ਦੀ ਕਰਦੀ ਚਲੋ ਲੈ ਕੇ ਚਲੋ ਆਪਣਾ ਘਰ ਨੂੰ
ਤੇ ਹੋਰ ਮੈਂ ਤਾਂ ਕਹਿੰਨੀ ਹਾਂ ਸਗੋਂ ਭਰਜਾਈ ਜੀ ਨੂੰ ਨਾਲ ਲ ਲੈ
ਭਰਜਾਈ ਤੇ ਤੁਹਾਨੂੰ ਦੱਸਿਆ ਪੇਕੇ ਪੇਕੇ ਗਈ
ਅੱਛਾ ਅੱਛਾ ਜੀ ਹਾਂਜੀ ਹਾਂਜੀ ਤਾਂ ਹੀ ਲਿਆਨਾ ਜਰੂਰ ਲਿਆਣਾ ਪਰਜਾਈ ਜੀ ਨੂੰ ਵੀ ਇੱਕ ਵਾਰੀ ਨਾ ਹੁਣ ਤੁਸੀਂ ਭੈਣ ਨੂੰ ਲੈਣਾ ਕੋਈ ਗੱਲ ਨੀ ਬੱਚਾ ਮੇਰਾ ਮੁੰਡਾ ਖੁਸ਼ ਹੋ ਜਾਂਦਾ ਸਗੋਂ ਵੇਖ ਕੇ ਨਵੇਂ ਨਵੇਂ ਬੰਦੇ ਆਉਂਦੇ ਨਾ ਜਦੋਂ ਦੁਕਾਨ ਤੇ ਬੁਟੀਕ ਤੇ ਆਪਣੀ ਤੇ ਸਗੋਂ ਸਾਰਿਆਂ ਨੂੰ ਬੁਲਾਉਂਦਾ ਹੈ ਸੱਦਦਾ ਹੈ
ਹਾਂਜੀ ਹਾਂਜੀ ਸਹੀ ਕਿਹਾ ਤੁਸੀਂ ਬੱਚੇ ਪਤਾ ਜਦੋਂ ਬੱਚੇ ਕੋਈ ਆਉਂਦਾ ਨਾ ਖੁਸ਼ ਹੀ ਹੁੰਦੇ ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ
ਹਾਂਜੀ ਜੀ ਹਾਂਜੀ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਕਰਨੀ ਆ ਮੈਂ ਫਿਰ